ਹੈਲੋ ਸ਼ਸ਼ੀ ਕਾਲ ਜੀ, ਸ਼ਸ਼ੀ ਕਾਲ, ਕੀ ਹਾਲ ਏ ਜੀ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ-ਵਧੀਆ, ਹੋਰ ਘਰ ਸਭ ਠੀਕ ਨੇ?
ਹਾਂਜੀ ਵਧੀਆ।
ਹਾਂਜੀ।
ਅੱਜ-ਕੱਲ੍ਹ ਸ਼ੋਪਿੰਗ ਵਗੈਰਾ ਹੋ ਰਹੀ ਏ। ਗਰਮੀ ਦੀ ਸ਼ੋਪਿੰਗ ਕੀਤੀ ਨੀ।
ਹਜੇ ਤੇ ਸ਼ੁਰੂ ਨੀ ਕੀਤੀ ਹੈਗੀ। ਹਜੇ ਮੇਰੀ ਸਿਸਟਰ ਅਨ ਲਾ ਆਉਗੇ ਨਾ। ਫਿਰ ਉਹਨਾਂ ਨਾਲ ਕਰਾਂਗੇ।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
ਹਾਂਜੀ, ਹੋਰ ਦੱਸੋ ਤੁਸੀਂ ਨਹੀਂ ਗਏ? ਆਪਣੇ ਪੇਕੇ।
ਨਹੀਂ ਅਸੀਂ ਹੋਆ ਫਰਵਰੀ 'ਚ' ਏ ਸੀ ਅਸੀਂ।
ਅੱਛਾ-ਅੱਛਾ, ਅੱਛਾ। ਠੀਕ ਐ ਜੀ।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
ਹੋਰ ਤੁਹਾਡੇ ਉੱਧਰ ਕਾਫ਼ੀ ਘੁੰਮਣ ਵਾਲੀਆਂ ਜਗ੍ਹਾ ਹੋਣਗੀਆਂ।
ਹਾਂਜੀ, ਹੈ ਨਾ ਇੱਧਰ ਘੁੰਮਣ ਵਾਲੀ ਜਗ੍ਹਾ ਪਰ ਮੌਸਮ ਅੱਛਾ ਹੋਏ ਨਾ, ਸਵੇਰੇ ਘੁੰਮ ਜਾਂਦਾ। ਫੈਮਿਲੀ ਨਾਲ ਹੋਏ ਤਾਂ। ਇਕੱਲੇ ਬੰਦੇ ਨੂੰ ਡਿਆ ਚੰਗਾ ਨੀ ਲੱਗਦਾ।
ਹਾਂਜੀ-ਹਾਂਜੀ, ਇਹ ਤੇ ਐ।
ਇੱਕ, ਦੋ ਜਗ੍ਹਾ ' '
ਹੂ, ਹਾਂਜੀ ਤੇ ਤੁਸੀਂ ਸਟੱਡੀ ਕਿੰਨੀ ਕੀਤੀ ਵੀ ਆ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
ਹਾਂਜੀ
ਬੀਕੌਮ
ਬੀਕੌਮ, ਠੀਕ ਹੈ ਜੀ। ਹਾਂਜੀ, ਪੜ੍ਹਾਈ ਵੀ ਸਾਡੇ ਲਈ ਬਹੁਤ ਜ਼ਰੂਰੀ ਹੈਗੀ ਐ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
ਪੜ੍ਹਾਈ ਕੀਤੀ ਹੋਏ ਤੇ ਬੰਦਾ ਕੁਛ ਵੀ ਕਰ ਸਕਦਾ, ਕਿਸ ਕਿਸੇ ਵੀ ਤਰ੍ਹਾਂ ਦੀ ਜੋਬ ਕਰ ਸਕਦਾ ਔਖੇ ਵੇਲੇ
ਹਾਂਜੀ-ਹਾਂਜੀ। ਨਹੀਂ ਮੈਂ ਬਿਟੀਸ਼ਨ ਦਾ ਕੋਰਸ ਵੀ ਕੀਤਾ ਵਾ ਪਰ ਮੈਂ ਹਲੇ ਨਾ ਕਰ ਨੀ ਰਹੀ ਆ ਕਿਉਂਕਿ ਮੇਰੀ ਕੁੜੀ ਛੋਟੀ ਐ ਨਾ ਹਜੇ ਮੈਂ ਕੀ ਦੇ 'ਚ'
ਹਾਂਜੀ, ਹ ਹਾਂਜੀ ਛੋਟੇ ਬੇਬੀ ਨਾਲ਼ ਹੋਏ ਦਾ ਵੀ ਨੀ ਨਾ ਹੈਗੇ ਕੰਮ ਜਦੋਂ ਥੋੜ੍ਹਾ ਬੱਚਾ ਵੱ ਤਾਂ ਹੋਜੇ ਆਪਣੇ ਆਪ ਖਾਣ ਪੀਣ ਲੱਗ ਜੇ ਫਿਰ ਜ਼ਿਆਦਾ ਸਹੀ ਰਹਿੰਦਾ। ਮਦਰਸ ਲਈ ਵੀ ਸਹੀ ਰਹਿੰਦਾ ਤੇ ਘਰਦਿਆਂ ਲਈ ਵੀ ਸਹੀ ਰਹਿੰਦਾ। ਕਿਉਕਿ ਫਿਰ ਛੋਟੇ ਬੱਚਿਆਂ ਨੂੰ ਸੰਭਾਲਣਾ ਵੀ ਮੁਸ਼ਕਿਲ ਈ ਹੁੰਦਾ ਨਾ। ਉਹ ਮਦਰਸੀ ਜ਼ਿਆਦਾ ਕੇਅਰ ਕਰ ਸਕਦੀਆਂ ਨੇ।
ਹੋਰ ਕੋਈ ਵੀ ਕਰਦਾ ਜਿੰਨਾ ਮਰਜ਼ੀ ਕਿਸੇ ਨੂੰ ਕਹਿ ਦੋ ਨਹੀਂ ਕਰਦਾ।
ਹਾਂਜੀ-ਹਾਂਜੀ। ਜੋ ਮਦਰ ਨੇ ਕੇਅਰ ਕਰਨੀ, ਉਹ ਕਿਸ ਕੋ ਕੋਈ ਹੋਰ ਥੋੜ੍ਹੀ ਕਰ ਸਕਦਾ।
ਨਾ-ਨਾ ਬਿਲਕੁਲ ਵੀ ਨੀ।
ਮੈਂ ਕਿਹਾ ਕੁੜੀ ਵੱਡੀ ਨਾ ਫਿਰ ਦੇਖਾਂਗੇ।
ਹਾਂਜੀ, ਤੁਹਾਡਾ ਤੁਹਾਡਾ ਵੇਟ ਕਿੰਨਾ ਏ ਵੈਸੇ।
ਮੇਰਾ ਹੋਣਾ ਸਗੀਸਟੀ ਸਗੀਸਟੀ ਫਾਈਵ
ਅੱਛਾ ਜੀ। ਠੀ ਠੀਕ ਏ।
ਉਹ ਨਾ ਮੇਰਾ ਬੈਲੀ ਫੈਟ ਜ਼ਿਆਦਾ ਆ ਮੇਰੀ ਏਜ ਛੱਬੀ ਛੱਬੀ ਚ ਲੱਗੀ ਦੀ ਏ। ਪਰ ਮੇਰਾ ਬੈਲੀ ਫੈਟ ਜ਼ਿਆਦਾ ਮੈਨੂੰ ਉਹ ਬਸ ਉਹ ਘੱਟ ਜੇ ਫਿਰ ਠੀਕ ਆ।
ਹਾਂਜੀ, ਉਹ ਤਾਂ ਉਹ ਤਾਂ ਫਿਰ ਤੁਹਾਨੂੰ ਐਕਸਰਸਾਈਜ਼ ਵਗੈਰਾ ਕਰਨੀ ਪਏਗੀ। ਥੋੜ੍ਹੀ ਜੀ ਸੈਰ ਵੀ ਕਰਿਆ ਕਰੋ ਨਾ ਭਾਵੇਂ ਆਪਣੀ ਛੱਤ ਦੇ ਉੱਤੇ ਈ ਜਿਵੇਂ ਕਿ ਰੋਟੀ ਤੁਸੀ ਜਦੋਂ ਰੋਟੀ ਖਾਂਦੇ ਹੋ ਨਾ ਕੋਈ ਵੀ ਮੀਲ ਲੈਦੇ ਓ। ਚਾਏ ਉਹ ਅ ਲੰਚ ਦਾ ਟਾਈ- ਮੋਰਨਿੰਗ ਚ ਤੇ ਨਹੀਂ ਹੋ ਸਕਦਾ ਪੋਸੀਬਲ। ਕਿਉਕਿ ਅਸੀ ਉਸ ਤੋਂ ਬਾਅਦ ਤੇ ਸਫ਼ਾਈ ਵਗੈਰਾ ਕਰਨੀ ਹੁੰਦੀ ਏ ਥੋੜ੍ਹੀ ਉਹ ਹੋ ਜਾਂਦੀ ਏ। ਐਕਸਰਸਾਈਜ਼ ਤੇ ਤੁਸੀ ਲੰਚ ਤੋਂ ਬਾਅਦ ਇਕਦਮ ਲੇਟਿਆਂ ਨਾ ਕਰੋ, ਬੈਠਿਆਂ ਨਾ ਕਰੋ। ਤੁਸੀ ਦਸ ਪੰਦਰਾਂ ਮਿੰਟ ਬਾਦ ਦਸ ਪੰਦਰਾਂ ਮਿੰਟ ਨਾ ਇੱਧਰ ਉੱਧਰ ਟੈਲ ਲਿਆ ਕਰੋ। ਆਪਣੇ ਅੰਦਰ ਈ ਕਮਰੇ ਚ ਈ ਟੈਲ ਲਿਆ ਕਰੋ ਦਸ-ਪੰਦਰਾਂ ਮਿੰਟ। ਉਹਦੇ ਨਾਲ ਡਾਇਜੈਸਟ ਵਧੀਆਂ ਹੋ ਜਾਂਦਾ। ਜਿਹਨਾਂ ਬੈਲੀ ਫੈਟ ਵੀ ਘੱਟ ਹੁੰਦਾ ਤੇ ਇੱਕ ਅ ਆ ਬੈੱਡ ਦੇ ਉੱਤੇ ਬੈਠ ਕੇ ਨਾ ਤੇ ਅਹ ਲੱਤਾਂ ਫੋਲਡ ਕਰਕੇ ਪਿੱਛੇ ਵੱਲ ਤੇ ਉਹਦੇ ਉੱਤੇ ਬੈਠਿਆਂ ਉਹ ਆਪਣੀ ਮਤਲਬ ਪੈਰਾਂ ਤੇ ਬੈਠਿਆਂ ਕਰੋ। ਉਹਦੇ ਨਾਲ ਵੀ ਤੁਹਾਡਾ ਬੈਲੀ ਫੈਟ ਘੱਟ ਹੋਏਗਾ।
ਪੈਰ ਮੁੱਦੇ ਕਰਕੇ ਬੈਕ ਸਾਈਡ ਪਿੱਛੇ ਨੂੰ ਕਰਕੇ
ਹਾਂਜੀ-ਹਾਂਜੀ। 'ਤੇ ਜੋ ਡਿਨਰ ਤੋਂ ਬਾਅਦ ਅਸੀ ਡਿਨਰ ਤੋਂ ਬਾਅਦ ਦੀ ਸੈਰ 'ਤੇ ਬਹੁਤ ਵਧੀਆ ਹੁੰਦੀ ਏ। ਉਹ ਬਹੁ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਏ।
ਸੋ ਜਾਈਏ ਬੜਾ ਫਟ
ਹਾਂ, ਉਹ ਤਾਂ ਹੁੰਦਾ ਪਰ ਸੈਰ ਕਰਨੀ ਬਹੁਤ ਜ਼ਰੂਰੀ ਹੁੰਦੀ ਏ। ਡਿਨਰ ਤੋਂ ਬਾਅਦ।
ਲੰਘ ਗਿਆ ਇਥੋਂ ਰਾਤੀ ਡਿਨਰ ਤੋਂ ਬਾਅਦ ਸੈਰ ਕਰਨ ਦੀ
ਹਾਂਜੀ, ਉਹਦੇ-ਉਹਦੇ ਨਾਲ ਕਾਫ਼ੀ ਪੈਦਾ।
ਹਾਂਜੀ।
ਹਾਂਜੀ। 'ਤੇ ਤੁਸੀ ਰਾਤੀ ਅਹ ਦੁੱਧ ਵਗੈਰਾ ਪੀਂਦੇ ਹੋ ਫਿਰ।
ਹਾਂਜੀ, ਠੰਡਾ।
ਅੱਛਾ, ਠੰਡਾ। ਅ ਠੰਡੇ ਨਾਲੋਂ ਜ਼ਿਆਦਾ ਬੈਟਰ ਗਰਮ ਏ।
ਕੋਈ ਨੀ ਕੋਈ ਗਰਮ ਤੇ ਕੋਸਾ- ਕੋਸਾ ਪੀ ਲਾਂਗੀ।
ਹਾਂਜੀ, ਗਰਮ ਜਿਆਦਾ ਵਧੀਆ ਹੁੰਦਾ ਦੁੱਧ ਠੰਡੇ ਨਾਲੋਂ, ਠੰਡਾ-ਠੰਡਾ ਦੁੱਧ ਪੀਂਦੇ ਹਾਂ ਉਹ ਸਾਡੇ ਅੰਦਰ ਰੇਸ਼ਾ ਬਣਾਉਂਦਾ। ਗਰਮੀਆਂ 'ਚ' ਲੱਗਦਾ ਤੇ ਵਧੀਆ ਠੰਡਾ ਦੁੱਧ ਪਰ ਰੇਸ਼ਾ ਜਿਆਦਾ ਬਣਾਉਂਦਾ ਇਹ 'ਤੇ ਹੋ ਸਕੇ 'ਤੇ ਬਿਨਾਂ ਤੁਸੀਂ ਚੀਨੀ ਵਾਲੀ, ਬਿਨਾਂ ਚੀਨੀ ਤੋਂ ਦੁੱਧ ਪੀ ਲਿਆ ਕਰੋ।
ਅੱਛਾ ਜੀ, ਜਾਂ ਫਿਰ ਜੇ ਤੁਸੀਂ ਗਰਮ, ਮਤਲਬ ਗਰਮ ਪੀ ਸਕਦੇ ਹੋ 'ਤੇ ਵਿੱਚ ਇੱਕ ਅੱਦਾ ਦਾਲਚੀਨੀ ਦਾ ਟੁਕੜਾ ਪਾ ਕੇ ਨਾ, ਉਹਨੂੰ ਚੰਗੀ ਤਰ੍ਹਾਂ ਬੁਆਇਲ ਕਰਕੇ, ਦਾਲਚੀਨੀ ਦੇ ਦੁੱਧ ਵਿੱਚ 'ਤੇ ਉਹਨੂੰ ਛਾਣ ਕੇ ਪੀਓ ਤੁਹਾਨੂੰ ਇੱਕ- ਦੋ ਦਿਨ ਥੋੜਾ ਲੱਗੇਗਾ, ਅਜੀਬ ਜਿਹਾ ਪਰ ਤੁਸੀਂ ਤੀਜੇ-ਚੌਥੇ ਦਿਨ ਦੇਖ ਨਾ ਤੁਹਾਨੂੰ ਇੰਨਾ ਵਧੀਆ ਲੱਗੇਗਾ ਨਾ ਦੁੱਧ ਪੀਣਾ ਉਹ ਨਾਲ਼ੇ ਤੁਹਾਡਾ ਵੇਟ ਲੋਸ ਵੀ ਕਰੇਗਾ।
ਕਿੰਨੀ ਦਿਨਾਂ ਦਾਲਚੀਨੀ ਅਸੀਂ‌ ਸਟਾਰਟ ਕਰਨੀ ਆ।
ਹਾਂਜੀ, ਦਾਲਚੀਨੀ ਬਹੁਤ ਵਧੀਆ ਹੁੰਦੀ ਏ ਸਾਡੇ ਜੋ ਸਾਡੀ ਸ਼ੂਗਰ ਦਾ ਲੈਵਲ ਵੀ ਹੁੰਦਾ ਨਾ ਉਹਨੂੰ ਵੀ ਘਟਾਉਂਦੀ ਆ। ਜਿਵੇਂ ਤੁਸੀਂ ਜੇ ਤੁਸੀਂ ਖਾਲੀ ਦਾਲਚੀਨੀ ਦਾ ਪਾਣੀ ਪੀਓ ਨਾ ਸਵੇਰੇ ਜਿਵੇਂ ਪਾਣੀ ਪੀਤਾ ਸਵੇਰੇ ਆਪਣਾ ਪਾਣੀ ਪੀਤਾ ਜਿਵੇਂ ਚਾਹ ਦੀ ਜਗ੍ਹਾ ਤੇ ਤੁਸੀਂ ਦਾਲਚੀਨੀ ਨੂੰ ਉਬਾਲ ਕੇ ਪਾਣੀ ਪੀਓਗੇ ਨਾ ਤੁਹਾਡੀ ਚਾਹ ਦੀ ਕਰੇਵਿੰਗ ਘੱਟ ਹੋ ਜਾਏਗੀ।
'ਤੇ ਫਿਰ ਮੈਂ ਹੀ ਕਰਾਂਗੀ ਸਵੇਰੇ ਨਾ ਖਾਲੀ ਪਾਣੀ ਤੇ ਦਾਲਚੀਨੀ ਮਤਲਬ ਪਾਣੀ ਪੀ ਲਾਂਗੇ ਰਾਤੀ ਸੋਫ ਜਵਇਨ ਖਾਲੀ ਸਵੇਰੇ ਦਾਲਚੀਨੀ ਵਾਲਾ ਪਾਣੀ ਪੀ ਲਿਆ।
ਫੇਰ ਉਹ ਤੁਹਾਡੀ ਨਾ ਕਰੇਵਿੰਗ ਘੱਟ ਹੋ ਜਾਏਗੀ, ਤੁਹਾਡਾ ਆਪਣੇ ਆਪ ਹੀ ਮਨ ਨਹੀਂ ਕਰੇਗਾ ਚਾਹ ਪੀਣ ਕੇ ਇੱਕ ਦੋ ਦਿਨ ਲੱਗੇਗਾ ਅਜੀਬ ਜਿਹਾ, ਪਰ ਤੁਸੀਂ ਚੌਥੇ ਦਿਨ ਦੇਖਣਾ ਇੱਕ 'ਤੇ ਵੇਟ ਲੂਜ ਹੋਏਗਾ ਤੁਹਾਡਾ ਤੇ ਚਾਹ ਦੀ ਕਰੇਵਿੰਗ ਵੀ ਬਹੁਤ ਘੱਟ ਹੋ ਜਾਏਗੀ। ਜੇ ਚਾਹ ਪੀਣੀ ਹੈ ਤੁਸੀਂ ਇਰਾਨੀ ਚਾਹ ਬਣਾ ਕੇ ਪੀਓ।
ਕਿਸ ਤਰ੍ਹਾਂ ਹੁੰਦੀ ਹੈ?
ਉਹ ਤੁਸੀਂ ਚਾਹ ਪੱਤੀ ਨੂੰ ਉਬਾਲੋ, ਪਹਿਲਾਂ ਚਾਹ ਪੱਤੀ ਤੈਨੂੰ ਚੰਗੀ ਤਰ੍ਹਾਂ ਉਬਾਲ ਲੋ ਤੇ ਵਿ ਚਾਹੇ ਜਿੰਨੀ ਚੀਨੀ ਪਾਉਣੀ ਹੈ ਨਾ ਤੁਸੀਂ ਅ
ਹਾਂਜੀ।
ਘੱਟ ਤੋਂ ਘੱਟ ਚੀਨੀ ਦਾ ਯੂਜ ਕਰੋ, ਚੀਨੀ ਪਾ ਕੇ ਉਹਨੂੰ ਉਬਾਲ ਲਓ। ਦੋਨਾਂ ਚੀਜ਼ਾਂ ਦੋਨਾਂ ਨੂੰ, ਤੇ ਇੱਕ ਪਾਸੇ ਦੁਧ ਉਬਾਲੋ
ਹਮ।
ਦੁੱਧ ਅਲੱਗ ਉਬਾਲ ਲੋ, ਚਾਹ -ਪਾਣੀ ਅਲੱਗ ਉਬਾਲੋ ਜਦੋਂ ਦੁੱਧ ਅਸੀਂ, ਦੁੱਧ ਅਹ ਮਤਲਬ ਦੋਨਾਂ ਗੈਸਾਂ ਨੂੰ ਬੰਦ ਕਰਕੇ ਤੇ ਜਿਹੜਾ ਦੁੱਧ ਉਹ ਚਾਹ ਦੇ ਵਿੱਚ ਪਾ ਦੇਣਾ, ਤੇ, ਨਾਲ ਹੀ ਕੱਪ ਚ ਪਾ ਲੋ
ਹਾਂਜੀ ਉਬਾਲਣਾ ਨੀ। ਕਿਉਂਕਿ ਦੁੱਧ ਅਸੀਂ ਉਬਾਲ ਲਿਆ ਪਹਿਲਾਂ ਹੀ, ਤੇ ਉਹ ਉਹ ਈਰਾਨੀ ਚਾਹ ਹੁੰਦੀ ਹੈ। ਉਹਦੇ ਨਾਲ ਵੇਟ ਲੂਜ ਵੇਟ ਲੂਜ ਘੱਟ ਉਹ ਮਦਦ ਮਿਲਦੀ ਹੈ।
ਚਾਹ ਦੀ ਕ੍ਰੀਮ ਥੋੜੀ ਘੱਟ ਥੋੜੀ ਘੱਟ ਹੁੰਦੀ ਹ ਕਿ ਚਾਹ ਕੇ ਪੀ ਲੀ
ਨਹੀਂ ਚਾਹ ਹੈ ਤੇ ਉਹ ਚਾਹ ਹੀ, ਪਰ ਉਹਨੂੰ ਇਰਾਨੀ ਚਾਹ ਦਾ ਨਾਮ ਦਿੱਤਾ ਗਿਆ, ਜਿਹਦੇ ਨਾਲ ਮਤਲਬ ਤੁ ਇਰਾਨੀ ਚਾਹ ਜਿਆਦਾ ਵਧੀਆ ਹੁੰਦੀ ਹੈ ਅਸੀਂ ਅਹ, ਚਾਹ ਦਾ ਪਾਣੀ ਧਰਦੇ ਹਾਂ ਫੇਰ ਉਹਦੇ ਚ ਪੱਤੀ ਪਾਉਂਦੇ ਹਾਂ ਖੰਡ ਪਾਉਂਦੇ ਹ ਉਹਨੂੰ ਚੰਗੀ ਤਰ੍ਹਾਂ ਉਬਾਲਦੇ ਹਾਂ, ਫੇਰ ਉਹਦੇ ਵਿੱਚ ਕਈ ਚੀਜ਼ਾਂ ਪਾਉਂਦੇ ਹਾਂ ਅਸੀਂ, ਜਿਵੇਂ ਇਲਾਚੀ ਹੋ ਗਈ ਸੌਂਫ ਕਈ ਮਸਾਲਾ ਕਈ ਮਸਾਲਾ ਬਣਾ ਕੇ ਰੱਖ ਲੈਂਦੇ ਆ ਪੂਰਾ, ਮਸਾਲਾ ਕਈ ਮਸਾਲਾ ਪੂਰਾ ਬਣਾ ਕੇ ਰੱਖ ਲੈਂਦੇ ਆ, ਉਹ ਚ ਉਬਾਲਦੇ ਆ ਪਾਣੀ ਚ ਉਬਾਲ ਕੇ ਫੇਰ ਦੁੱਧ ਪਾਉਂਦੇ ਨੇ, ਦੁੱਧ ਨੂੰ ਫੇਰ ਉਬਾਲ ਮਤਲਬ, ਜਦੋਂ ਤੱਕ ਚਾਹ ਚੰਗੀ ਤਰ੍ਹਾਂ ਰਿੱਝ ਨਹੀਂ ਜਾਂਦੀ ਉਦੋਂ ਤੱਕ ਅਸੀਂ ਕੱਪ ਚ ਨਹੀਂ ਪਾਉਂਦੇ, ਹਾਂਜੀ।
ਹਾਂਜੀ।
ਤੇ ਇਹ ਨੁਕਸਾਨ ਕਰਦੀ ਹੈ, ਗੈਸ ਬਣਾਉਂਦੀ ਹੈ ਵੀ ਚਾਹ ਤੇ ਤੁਸੀਂ ਹੋ ਸਕੇ ਤੇ ਇਰਾਨੀ ਚਾਹ ਪੀਣੀ ਸ਼ੁਰੂ ਕਰੋ ਉਹ ਜ਼ਿਆਦਾ ਵਧੀਆ ਹੁੰਦੀ ਹੈ। ਆਪਣੀ ਸਾਡੀ ਬੋਡੀ ਲਈ
ਇ ਮੈਂ, ਸਪਲਾਈ ਕਰਨੀ ਆ ਗੱਲ ਕੋਈ
ਹਾਂਜੀ, ਤੇ ਤੁਸੀਂ ਸਵੇਰੇ ਰਾਤੀ ਪੰਜ ਦਾਣੇ ਕਿਸ਼ਮਿਸ਼ ਦੇ ਭਿਉਂ ਕੇ ਖਾਇਆ ਕਰੋ। ਉਹ ਵੀ ਸਾਡੇ ਪੇਟ ਲਈ ਬਹੁਤ ਵਧੀਆ ਹੁੰਦੇ ਨੇ ਪੰਜ ਦਾਣੇ ਬ ਅਹ ਕਿਸ਼ਮਿਸ਼ ਦੇ, ਪੰਜ ਦਾਣੇ ਬਦਾਮ ਉਹ ਦਿਮਾਗ ਲਈ ਵਧੀਆ ਹੁੰਦੇ ਨੇ ਦੋ -ਦੋ ਅ ਇੱਕ ਇੱਕ ਅਖਰੋਟ, ਜੋ ਪੂਰੀ ਗਿਰੀ ਹੁੰਦੀ ਹੈ ਅਖਰੋਟ ਦੀ ਉਹ ਪੂਰੀ ਗਿਰੀ ਤੁਸੀਂ ਭਿਉਂਕੇ- ਭਿਉਂ ਕੇ ਚੀਜ਼ਾਂ ਖਾਣੀਆਂ ਸ਼ੁਰੂ ਕਰੋ। ਤੁਸੀਂ ਆਪਣੇ ਆਪ ਦੇਖੋਗੇ ਤੁਹਾਡੀ ਬੋਡੀ ਚ ਕਿੰਨਾ ਇੰਪਰੂਵਮੈਂਟ ਆਏਗਾ ਨਾਲੇ ਤੁਹਾਡੀ ਸਕਿੰਨ ਵਧੀਆ ਹੋ ਜਾਵੇਗੀ
ਹਾਂਜੀ, ਮੇਰੇ ਫੇਸ ਤੇ ਦਾਣੇ ਵੀ ਬੜੇ ਆ ਪਤਾ ਨੀ ਮੇਰੀ ਓਇਲੀ ਸਕਿੱਨ ਹੈ ਤਾਂ ਹੋ ਜਾਂਦੇ ਹੈ। ਬੋ ਇੱਕ ਦਾਨ ਹਟਦਾ, ਦੂਜਾ ਸ਼ੁਰੂ ਦੂਜਾ ਹਟਦਾ, ਤੀਜਾ ਸ਼ੁਰੂ ਬਹੁ
ਹਾਂਜੀ, ਤੁਸੀਂ -ਤੁਸੀਂ ਅਹ ਐਵਲੀ ਚਾਹ ਪੀਣੀ ਸ਼ੁਰੂ ਕਰੋ, ਆਪਣੇ ਵਾਸਤੇ ਨਾ, ਹਾਂਜੀ, ਤੁਸੀਂ ਐਵਲੀ ਚਾਹ ਬਣਾਉਣੀ ਤੇ ਸ਼ੁਰੂ ਕਰੋ, ਦੇਖਣਾ ਤੁਹਾਨੂੰ ਬਹੁਤ ਫ਼ਰਕ ਲੱਗ
ਫੇਸ ਤੇ ਬੜੇ ਦਾਣੇ ਹੁੰਦੇ ਮੇਰੇ ਬਹੁਤ ਜ਼ਿਆਦਾ ਦਾਣੇ ਹੁੰਦੇ ਆ
ਤੁਹਾਡੀ ਓਇਲੀ ਸਕਿਨ ਹੋਣੀ ਹੈ।
ਹਾਂਜੀ ਓਇਲੀ ਤੇ ਹੈ ਪਰ ਕਦੀ ਮੇਰਾ ਫੇਸ ਤੁਹਾਨੂੰ ਕਲੀਨ ਮਿਲੇਗਾ ਹੀ ਨਹੀਂ। ਤਿੰਨ-ਚਾਰ ਦਾਣੇ ਇੱਧਰ ਤਿੰਨ-ਚਾਰ ਦਾਣੇ ਇੱਧਰ
ਤਾਂ ਸਵੇਰੇ। ਪੇਟ ਸਾਫ਼ ਨਹੀ ਹੁੰਦਾ ਹੋਏਗਾ।
ਟਾਈਪ ਕੁਛ ਹੋਏ।
ਪੇਟ ਸਾਫ਼ ਹੋ ਜਾਂਦਾ ਤੁਹਾਡਾ।
ਹਾਂਜੀ, ਪੇਟ ਸਾਫ਼ ਮੇਰਾ ਰੋਜ਼ ਨਾ ਉਹ ਕਰਦੇ ਆ ਪਰ ਫੇਰ ਵੀ ਮੇਰੇ ਹੁੰਦੇ ਆ ਪਤਾ ਨੀ ਕਿਉਂ। ਡਾਕਟਰ ਨੂੰ ਵੀ ਦਿਖਾਇਆ ਮੈਂ।
ਥੋੜਾ ਬਹੁਤ ਹੁੰਦਾ ਹੋਏਗਾ ਕਿ ਮਤਲਬ ਥੋੜਾ ਬਹੁਤ ਨਹੀਂ ਹੁੰਦਾ ਹੋਏਗਾ ਤੁਹਾਡਾ ਸਾਫ਼, ਤੁਸੀਂ ਇਹ ਕਿਸ਼ਮਿਸ਼ ਉਹਨੂੰ ਪੰਜ ਦਾਣੇ, ਪੰਜ ਦਾਣੇ ਭਿਓਂ ਕੇ ਖਾਓਗੇ ਨਾ ਤੁਹਾਡਾ ਤੁਹਾਡੀ ਐ ਜਿਹੜੀ ਪ੍ਰੋਬਲਮ ਸਹੀ ਹੋ ਜਾਏਗੀ।
ਕੋਈ ਨੀ ਮੈਂ ਮੰਗਵਾਉਂਦੀ ਹਾਂ, ਨਾ ਭਿਉਂਦੀ ਆ, ਖਾਂਦੀ ਆ। ਚਲੋ ਤੁਸੀਂ ਮੈਨੂੰ ਬੜੇ ਅੱਛੇ ਟਿੱਪਸ ਦਿੱਤੇ ਆ ਮੈਨੂੰ ਪਤਾ ਹੀ ਨਹੀਂ ਸੀ।
ਅੱਛਾ ਜੀ। ਨਹੀਂ, ਤੁਸੀਂ ਇਹ ਕਰ ਤੁਸੀਂ ਇਹ ਕਰਕੇ ਦੇਖੋ ਤੁਹਾਨੂੰ ਬਹੁਤ ਫ਼ਰਕ ਲੱਗੇਗਾ। ਆਪਣੇ ਆਪਣੀ ਬੋਡੀ ਚ ਬਹੁਤ ਇੰਪਰੂਵਮੈਂਟ ਹੋਏਗਾ ਤੁਹਾਨੂੰ ਆਪਣੇ ਆਪ ਨੂੰ ਲੱਗੇਗਾ।
ਕੋਈ ਨੀ ਮੈਂ ਸ਼ਾਮੀ ਜਾ ਕੇ ਲੈ ਕੇ ਆਉਣੀ ਆ ਬਾਜ਼ਾਰੋਂ। ਨਾਲ਼ ਦੀ ਦੁਕਾਨ ਮੈਂ ਸਾਰਾ ਕੰਮ ਮੈਂ ਕਰਦੀ ਆ ਪਹਿਲਾਂ।
ਚਲੋ ਜੀ, ਸਸਰੀ ਕਾਲ।